ਹੈਂ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਭਰਾ ਜੀ ਹੋਰ ਠੀਕ ਠਾਕ
ਬ ਵ ਵਧੀਆ ਹੋਰ ਸੁਣਾਓ ਕੀ ਕਰਦੇ ਪਿਓ
ਹਾਂਜੀ ਹਾਂਜੀ ਬਾਕੀ ਵਧੀਆ ਮੈਂ ਕਿਹਾ ਬੜੇ ਦਿਨ ਹੋ ਗਏ ਨੇ ਫੋਨ ਨੀ ਲਗਾਇਆ ਮੈਂ ਕਿਹਾ ਚਲੋ ਭਰਾ ਜੀ ਨਾਲ ਗੱਲ ਹੀ ਕਰ ਲੈਂਦੇ ਆਾਂ ਹਾਂਜੀ
ਕਰ ਰਿਹਾ ਸੀ ਦੋ ਤਿੰਨ ਦਿਨ ਤੋਂ ਤੁਹਾਡਾ ਮਿਲਿਆ ਨਹੀਂ ਫਿਰ ਮੈਨੂੰ ਮੈਂ ਕਿਸੇ ਹੱਥ ਸੁਣਿਆ ਭੇਜਿਆ
ਅੱਛਾ ਜੀ ਹਾਂਜੀ ਹਾਂਜੀ ਤੁਹਾਡਾ ਸੰਨਹਾ ਮਿਲਿਆ ਸੀ ਉਹ ਥੋੜਾ ਮੈਂ ਟਮ ਜਾਣੀ ਸੀ ਮੇ ਬਿਜੀ ਹਾਂ ਤੇ ਫ਼ਿਰ ਇਸ ਕਰਕੇ ਮੇਰੇ ਕੋਲੋਂ ਨਾ ਫੋਨ ਕਰਨੇ ਦਾ ਵੀ ਟਾਈਮ ਨੀ ਲੱਗਿਆ ਨਾ ਮੈਂ ਫੇਿਰ ਅੱਜ ਵਿਹਲੀ ਹਾਂ ਚਲੋ ਫੋਨ ਕਰਕੇ ਪੁੱਛਦੀ ਹਾਂ
ਹਾਂ ਚਲੋ ਉਹ ਤੇ ਵਧੀਆ ਉਹ ਬਾਕੀ ਕੀ ਕੰਮ ਤੇ ਆਏ ਭਰਾ ਦਾ ਨਾ ਸਾਡੇ ਵਿ ਹੈਗਾ ਪੰਦਰਾਂ ਵੀਹ ਦਿਨ ਤੱਕ
ਹਾਂਜੀ ਹਾਂਜੀ ਹਾਂਜੀ
ਤੇ ਮੈਂ ਕਿਹਾ ਤੁਹਾਡਾ ਕੰਮ ਹੈ ਹੀ ਹੈ ਨਾ ਤੁਸੀਂ ਰੋਟੀ ਰ ਰਾਟੀ ਬਣਾਉਂਦੇ ਹੋ ਵਧੀਆ ਬੰਦਿਆਂ ਦੀ ਪੰਜਾਹ ਸੱਠ ਬੰਦਿਆਂ ਦੀ।
ਖਾਣਾ ਬਣਾਣੇ ਦਾ ਹੀ ਕੰਮ ਹੈ ਜੀ ਹਾਂਜੀ
ਹਨਾ ਤੇ ਮੈਂ ਕਿਹਾ ਚਲੋ ਭੈਣ ਜੀ ਨੂੰ ਕਰਨਾ ਹੁਣ ਦੱਸਣਗੇ ਕਿ ਕੀ ਬਣਾਉਂਦੇ ਆ ਕਿਵੇਂ ਕਿਵੇਂ ਕੀ ਕੀ ਰਾਸ਼ਨ ਹਾਂ
ਕੀਤਾ
ਹਾਂ ਮੈਂ ਨਾ ਤੁਹਾਡਾ ਖਾਧਾ ਸੀ ਇੱਕ ਵਾਰੀ ਤੁਸੀਂ ਸਾਡੇ ਰਿਸ਼ਤੇਦਾਰ ਜਾਏ ਸੀ ਵਿਆਹ ਤੇ ਤੇ, ਮੈਂ, ਤੁਹਾਡੇ ਹੱਥ ਦੀ ਰੋਟੀ ਖਾਧੀ ਹੋਈ ਏ।
ਅੱਛਾ-ਅੱਛਾ। ਖਾਧੀ?
ਮ ਇਹਨੂੰ, ਤਾਂ, ਮ, ਹਾਂ ਬਹੁਤ ਵਧੀਆ ''ਮੈਂ ਉਹੀ ਕਹਿ ਰਿਹਾ ਤੁਹਾਨੂੰ, ਤੁਹਾਡੇ ਨਾਲ ਆਉਂਦੇ ਸੀ ਬਜ਼ੁਰਗ ਜੇ। ਹੋਰ? ਉਹਨਾਂ ਦੇ ਹੱਥ ਦੀ ਮੈਂ ਖਾਧੀ ਤੇ, ਮੈਂ, ਕਿਹਾ ਉਹਨਾਂ ਕੋਲ ਮੈਂ, ਨੰਬਰ ਲਿੱਤਾ ਸੀ ਤੁਹਾਡਾ। ਤੇ, ਮੈਂ, ਮੈਂ, ਕਿਹਾ ''ਮੈਂ ਕਿਹਾ ਚਲੋ, ਮੈਂ ਯਾਰ, ਬਹੁਤ ਵਧੀਆ ਮੈਂ ਕਿਹਾ ਖਾਣਾ ਤੇ, ਵਧੀਆ ਲਗਿਆ ਸੀ ਬਾਈ। ਹੋਰ ਠੀਕ ਏ, ਕੋਈ ਬੰਦਾ ਹੁੰਦਾ ਨਾ ਦੇਖੋ, ਅੱਜ-ਕੱਲ ਤੇ ਨਸ਼ੇ ਕਰਦੇ ਨੇ
ਹਾਂਜੀ- ਹਾਂਜੀ, ਐ, ਤੇ ਗੱਲ ਸਹੀ ਹੈ, ਸਹੀ, ਕੋਈ ਬੀੜੀ ਪੀਂਦਾ, ਕੋਈ ਕੁਛ ਕਰ
ਜੋ ਜਨਾਨੀਆਂ ਦੇ ਹੱਥ ਦਾ ਸਵਾਦ ਹੀ, ਅਲ ਹਾਂ।
ਹਾਂਜੀ, ਨਾਲੇ ਫੇਰ ਅਸੀਂ ਵੀ ਪੰਜਾਬੀ ਆਂ, ਤੇ ਪੰਜਾਬੀਆਂ ਦਾ ਖਾਣਾ ਤੇ ਬੜਾ ਮਸ਼ਹੂਰ ਏ ਨਾ। ਪੰਜਾਬੀ ਦਾ ਖਾਣਾ ਵਧੀਆ ਹੀ ਬਣਾਂਦੇ ਨੇ ਭਰਾ ਜੀ। ਹਾਂਜੀ- ਹਾਂਜੀ। ਚਲੋ ਕੋਈ ਗੱਲ ਨਹੀਂ, ਤੁਸੀਂ, ਹਾਂਜੀ ਹਾਂਜੀ, ਫਿਰ ਕਿਨ ਦੋ- ਤਿੰਨ ਦਿਨ, ਵਾਸਤੇ ਤੁਹਾਨੂੰ ਚਾਹੀਦੀਆਂ ਹੋਣੀਆਂ ਨੇ।
ਹਾਂ, ਤਿਨ ਦਿਨ ਤੇ, ਅਰਾਮ ਨਾਲ ਹੀ।
ਹਾਂਜੀ, ਚਲੋ ਕੋਈ ਗੱਲ ਨਹੀਂ, ਤੇ, ਤੁਸੀਂ ਜੋ-ਜੋ ਬਣਵਾਣਾ
ਦਿਨ ਦੇ ਵੀ, ਮੈਨੂੰ ਲੱਗਦਾ ਚਾਰ ਹੀ ਲੱਗ ਜਾਣਗੇ।
ਚਾਰ ਹੀ ਲੱਗ ਜਾਂਦੇ ਨੇ, ਕਿਉਂਕਿ ਮੁੰਡੇ ਦੇ ਵਿਆਹ ਏ, ਫਿਰ ਮਹਿੰਦੀ-ਮੂੰਦੀ ਵੀ ਹੁੰਦੀਏ, ਹਲਦੀ ਵੀ ਹੁੰਦੀ ਹੈ, ਡੀਜੇ ਨਾਈ ਵੀ ਹੁੰਦਾ ਸਾਰੇ ਪ੍ਰੋਗਰਾਮ ਦੇ ਖਾਣਾ ਤੇ, ਖਾਣਾ ਤੇ ਦੇਖੋ ਚਾਹੀਦਾ ਏ, ਚਾਹ-ਪਾਣੀ
ਚਾਰ ਦਿਨ ਲਾ ਲਓ, ਤੁਸੀਂ ਮ੍ਹੋਟੇ-ਮ੍ਹੋਟੇ
ਹਾਂਜੀ- ਹਾਂਜੀ, ਚਾਰ ਦਿਨ ਤੇ ਲਾਣੇ ਹੀ ਪੈਣੇ ਨੇ ਜੀ, ਹਨ ਚਲੋ ਕੋਈ ਗੱਲ ਨੀ, ਤੁਸੀਂ ਜਦੋਂ ਕਰੋਗੇ ਮੈਨੂੰ ਤਰੀਕ ਲਖਾ ਦੇਣਾ। ਤੇ, ਮੈਂ, ਅੱਗੋਂ, ਮੈਂ, ਤਾਂ ਦਰਅਸਲ ਫ੍ਰੀ ਨੀ, ਮੈਂ ਕਿਸੇ ਦੇ, ਹੋਰ ਜਾਂਦੀ ਪਿਆ ਤੁਹਾਨੂੰ ''ਮੈਂ ਬੀਬੀਆਂ ਭੇਜ ਦਾਂਗੀ ਖਾਣਾ ਵਧੀਆ ਬਣਾਣ ਦੀਆਂ। ਠੀਕ ਹੈ, ਭਰਾ ਜੀ।
ਮੇਰੀ ਗੱਲ
ਹੈਲੋ, ਹਾਂਜੀ।
ਹੈਲੋ, ਮੇਰੀ ਗੱਲ ਸੁਣੋ, ਮੈਂ, ਕਹਿ ਰਿਹਾ ਜੀ ਤੁਹਾਨੂੰ, ਬਸ ਮੈਨੂੰ ਅੱਜ ਹਾਂ, ਮੇਰੀ ਵੀ ਗੱਲ ਸੁਣੋ, ਮੈਨੂੰ ਦੱਸਦੋ ਕੀ-ਕੀ ਤੁਹਾਨੂੰ ਬਣਾਵ ਆਂਦਾ ਹੈ, ਤੇ ਫਿਰ, ਕੀ-ਕੀ ਆਪਾਂ, ਕਿਸ-ਕਿਸ ਦਿਨ ਰੱਖੀਏ?
ਨਹੀਂ-ਨਹੀਂ, ਤੁਸੀਂ ਦੱਸੋ, ਤੁਸੀਂ ਵਿਆ'ਚ ਕੇ, ਕੇ ਡਿਸ਼ਾਂ ਬਾਕੀ ਵੀ, ਘਰ-ਘਰ ਦੇ, ਘਰ-ਘਰ ਦਾ ਖਾਣਾ ਬਣਾਵਾਂਗੀ ਨਾ, ਮੈਂ ਤੇ, ਕੀ- ਕੀ ਰੱਖਣਾ? ਵੈਜ ਹੀ ਬਣੇਗਾ ਨਾ? ਹਾਂਜੀ।
ਵੀਹ, ਬੱਚੀ ਵੀ
ਹਾਂ, ਵੀਹ-ਪੱਚੀ ਬੰਦਿਆਂ ਦਾ, ਹਾਂਜੀ- ਹਾਂਜੀ। ਕੋਈ ਗੱਲ ਨੀ ਦੇਖਲੋ, ਦੋ-ਦੋ ਸਬਜ਼ੀਆਂ ਤੇ ਰੱਖਦੇ ਹੀ ਨੇ ਬੰਦਾ ਇੱਕ ਦਿਨ, ਰਾਜਮਾਂ, ਚਾਵਲ ਰੱਖ ਲੈਣਾ ਨਾਲ, ਆਲੂ-ਗੋਭੀ ਰੱਖ ਖ ਲੈਣਾ ਨਾਲ ਦੋ ਹੋ ਜਾਣਗੀਆਂ, ਫਿਰ ਇਹ ਇੱਕ ਟਾਈਮ ਦਾਲ ਦੂਲ ਬਣ ਜਾਂਦੀ ਏ। ਦੇਖੋ ਹੁਣ ਦਾਲਾਂ ਸਬਜ਼ੀਆਂ ਤੇ ਐਹੀ ਨੇ
ਹੋਰ ਦਾਲਾਂ ਦੁਲਾਂ ਦਾਲਾਂ ਦੁਲਾਂ ਤੇ ਰਾਤੀ ਚੱਲਣ ਗੀਆ
ਹਾਂ ਦਾਲਾਂ ਦੂਲਾਂ ਫਿਰ ਦੁਪਹਿਰੀ ਤਾਂ ਫਿਰ ਸਬਜ਼ੀ ਸੁਬਜ਼ੀ ਚਾਹੀਦੀ ਹੈ ਇੱਕ ਦਿਨ ਰਾਜਮਾ ਚੋਲ ਬਣ ਜਾਣਗੇ ਨਾਲ ਸਬਜ਼ੀ ਬਣ ਜਾਏਗੀ ਦੂਜੇ ਦਿਨ ਛੋਲੇ ਚਾਵਲ ਬਣ ਜਾਣਗੇ ਵਿੱਚ ਇੱਕ ਦਿਨ ਕੜੀ-ਚਾਵਲ ਵੀ ਰੱਖ ਸਕਦੇ ਹੋ, ਭਰਾ ਜੀ, ਜ ਕੋਈ, ਖਾਂਦਾ ਤੁਹਾਡੇ।
ਹਾਂ, ਨਹੀਂ, ਕੜੀ ਚਾਓ ਸਾਡੇ ਖੁਸ਼ ਹੋਏ ਖਾਂਦੇ ਬੱਚੇ, ਹਾਂਜੀ- ਹਾਂਜੀ।
ਫਿਰ ਠੀਕੇ ਫਿਰ, ਕੜੀ ਚਾਵਲ ਤੇ ਵਧੀਆ, ਕੜੀ ਚਵਲ ਬਣਾਵਾਂਗੇ। ਨਾਲ ਪਕੌੜਿਆਂ ਵਾਲੀ ਕੜੀ ਬਣਾਵਾਂਗੇ, ਬੱਚੇ ਖ਼ੁਸ਼ ਹੋਕੇ ਖਾਣਗੇ।
ਰ੍ਹੋਟੀ, ਕਿਹੜੀ-ਕਿਹਡੀ ਆਂਦੀ ਆ, ਲਾਣੀ?
ਰ੍ਹੋਟੀ ਅਸੀਂ ਭਰਾ ਜੀ, ਸਿੰਪਲ ਵੀ ਬਣਾ ਲੈਂਨੇ ਆ।
ਤੇ, ਉਹ ਜਿਹੜੀ ਅੱਜ-ਕੱਲ ਰੁਮਾਲੀ ਚਲਦੀ, ਉਹ ਤ, ਨਹੀਂ ਬਣਾਂਦੇ।
ਨਾ ਭਰਾ ਜੀ, ਰੁਮਾਲੀ ਰੋਟੀ ਤੇ ਨੀ ਆਂਦੀ, ਨਾਲ ਨੂਣ ਤੇ ਬਟਾ ਬਣਾ ਲੈਂਦੇ ਆਂ। ਪੂੜੀਆਂ ਵੀ ਕੱਢ ਲਾਂਗੇ, ਛੋਲੇ-ਭਟੂਰੇ ਵੀ ਬਣਾ ਦਾਂਗੇ। ਪਰ ਰੁਮਾਲੀ ਰੋਟੀ ਕੋਨੀ ਸਿੱਖੀ ਭਰਾ ਜੀ ਉਹ ਨੀ ਆਉਂਦੀ
ਰੁਮਾਲੀ ਰੋਟੀ ਤੇ ਮੈਂ ਉਵੇਂ ਪੁੱਛ ਰਿਹਾ ਸੀ ਵੈਸੇ ਮ ਸਾਡੇ
ਹਾਂਜੀ ਰੁਮਾਲੀ ਰੋਟੀ ਦੇ ਬੰਦੇ ਹੀ ਪੂਰੀ ਕਰ ਸਕਦੇ ਨੇ ਨਾ ਉਹਦੇ ਤੇ ਟਾਈਮ ਬਾਹਲਾ ਲੱਗਦਾ ਤਾਂ ਕਰਕੇ ਹਾਂ ਤੁਹਾਨੂੰ ਨਾਨ ਨੂਣ ਬਣਾ ਕੇ ਖਵਾ ਦਾਂਗੇ ਅਸੀਂ ਨਾਨ ਵਧੀਆ ਬਣਾ ਦਾਂਗੇ ਆਲੂ ਵਾਲੇ ਕਹੋ ਗੇ ਆਲੂ ਵਾਲੇ ਜੇ
ਪਨੀਰ ਆਲੇ ਕਹੋ ਗੇ ਪਨੀਰ ਵਾਲੇ ਵੀ ਨਾਲ ਬਣ ਜਾਂਦੇ ਨੇ ਜੀ ਸਿੰਪਲ ਵੀ ਬਣ ਜਾਣਗੇ ਸਿੰਪਲ ਤੰਦੂਰੀ ਰੋਟੀ ਵੀ ਲਾ ਲਾਂਗੇ ਜਿੱਦਾਂ ਕੋਈ ਖਾਏਗਾ ਅਸੀਂ ਓਦਾਂ ਹੀ ਬਣਾ ਦਾਂਗੇ ਭਰਾ ਜੀ ਹਾਂਜੀ
ਪਾਨ ਤੁਸੀ ਸਾਨੂੰ ਖਵਾ ਦਉ
ਹਾਂ ਖਾਣਾ ਖਾਣਾ ਨਹੀਂ ਫੇਰ ਵੀ ਤੁਸੀਂ ਆਪਣੇ ਮੰਮੀ ਪਾਪਾ ਨਾਲ ਸਲਾਹ ਕਰ ਲੈਣਾ ਨਾ ਵੀ ਕੀ ਕੀ ਖਾਣੇ ਚ ਰੱਖਣਾ ਹੈ ਫਿਰ ਮੈਨੂੰ ਤੁਸੀਂ ਦੱਸ ਦੇਣਾ ਮੈਂ ਉਓਹੀ ਬਣਾ ਦਾਂਗੀ
ਹਾਂ ਨਹੀਂ ਮੰਮੀ ਡੈਡੀ ਨੇ ਤੇ ਸਾਨੂੰ ਇਹੀ ਕਿਹਾ ਬਈ ਦੇਖ ਦੇਖੋ ਜੋ ਤੁਸੀਂ ਸਾਨੂੰ ਕਮੀ ਨਹੀਂ ਹੋਣੀ ਚਾਹੀਦੀ ਬਸ
ਹਾਂ ਹਾਂ ਨਹੀਂ ਨਹੀਂ ਚਲੋ ਕੋਈ ਗੱਲ ਨਹੀ ਜੇ ਜਿਵੇਂ ਤੁਸੀਂ ਕਹੋਗੇ ਅਸੀਂ ਉਹੀ ਬਣਾ ਦਾਂਗੇ ਭਰਾ ਜੀ ਤੁਸੀਂ ਟੈਨਸ਼ਨ ਨਾ ਲੈਣਾ ਕਿਸੇ ਗੱਲ ਦੀ ਵਧੀਆ ਖਾਣਾ ਮਿਲੇਗਾ ਜੇ ਤੁਹਾਨੂੰ ਸਾਡਾ ਖਾਣਾ ਪਸੰਦ ਆਇਆ ਤੇ
ਨਹੀਂ ਬਸੰਤ ਤਾਂ ਹੈ ਦੇਖੋ ਮੈਂ ਤੇ ਤਿੰਨ ਦਿਨ ਉੱਥੇ ਹੀ ਖਾਧੀ ਰੋਟੀ ਤਿੰਨੋ ਟਾਈਮ ਵਰ
ਹਾਂਜੀ
ਮੈਂ ਤੁਹਾਨੂੰ ਪਰ ਦੇਖਿਆ ਨੀ ਹਾਂ ਮੈਂ ਤੁਹਾਨੂੰ ਦੇਖਿਆ ਨੀ ਪਰ ਮੈਂ ਖਾਦੀ ਏ
ਅੱਛਾ ਖਾਧੀ ਆ ਵਧੀਆ ਖਾਣਾ ਬਣਿਆ ਚਲੋ ਕੋਈ ਗੱਲ ਨੀ ਭਰਾ ਜੀ ਜਰੂਰ ਅਸੀਂ ਸੇਵਾ ਦਾ ਮੌਕਾ ਦੇਵਾਂਗੇ ਤੁਹਾਨੂੰ ਹਾਂਜੀ ਨਹੀਂ ਨਹੀਂ ਸੇਵਾ ਦਾ ਮੌਕਾ ਜ਼ਰੂਰ ਦਾਂਗੇ ਅਸੀਂ ਤੁਹਾਨੂੰ
ਬਿਲਕੁਲ ਨਹੀਂ ਨਹੀਂ ਸੇਵਾ ਤੇ ਦੇਖੋ ਜੀ ਪਰਮਾਤਮਾ ਕਰਵਾਉਂਦਾ ਏਦੇ ਕੰਮ ਬ ਮੈਂ ਤੇ ਹਾਂ ਕੰਮ ਤੇ ਦੇਖੋ ਆਪ ਆਪਾਂ ਵੀ ਕਰਨਾ ਤੁਸੀ ਵੀ ਕਰਨਾ
ਹਾਂਜੀ ਹਾਂਜੀ ਉਹ ਤਾਂ ਗੱਲ ਸਹੀ ਹੈ ਕੰਮ ਨੀ ਕਰਾਂਗੇ ਤੇ ਫਿਰ ਘਰ ਕਿਵੇਂ ਚਲਾਵਾਂਗੇ
ਹਾਂ ਤੁਸੀਂ ਸੇਵਾ ਸਾਡੀ ਆ ਕਰਨੀ ਆ ਬਸ ਕੀ ਸਾਡੀ ਸੇਵਾ ਤੁਸੀਂ ਆ ਕਰ ਜਾਵੇ ਤੁਸੀਂ ਸਾਡੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ ਬਸ
ਨਾ ਨਾ ਨਾ ਉਹ ਤਾਂ ਤੁਹਾਨੂੰ ਪਤਾ ਮੈਂ ਕਿਸੇ ਨੂੰ ਕਹਿਣੇ ਦਾ ਮੌਕਾ ਹੀ ਨਹੀਂ ਦਿੰਦੀ ਭਰਾ ਜੀ ਮੈਂ ਕਿ ਨਾ ਤੁਹਾਡੇ ਤੇ ਕੋਈ ਗੱਲ ਆਏਗੀ ਨਾ ਕੋਈ ਮੇਰੇ ਤੇ ਆਏਗੀ ਜੋ ਕਹੋਗੇ ਅਸੀਂ ਉਹੀ ਬਣਾ ਦਾਂਗੇ ਤਿਆਰ ਕਰ ਦਾਂਗੇ ਬਸ ਤੁਸੀਂ ਸਾਨੂੰ ਇਨਾ ਦੱਸ ਦੇਣਾ ਨਾਸ਼ਤਾ ਕਿੰਨੇ ਵਜੇ ਤੱਕ ਤਿਆਰ ਚਾਹੀਦਾ ਫੇਰ ਉਸ ਤੋਂ ਬਾਅਦ ਦੁਪਹਿਰ ਨਾਸ਼ਤੇ ਤੇ ਤੇ ਪਤਾ ਚਾਰ ਦਿਨ ਇੱਕ ਦਿਨ ਤੁਸੀਂ ਮੇਰੀ ਮੰਨੋ ਤੇ ਪੂੜੀਆਂ ਰੱਖ ਲੈਣਾ ਠੀਕ ਹੈ। ਇੱਕ ਦਿਨ ਆਲੂ ਦੇ ਪਰੌਂਠੇ ਰੱਖ ਲੈਣਾ ਇੱਕ ਦਿਨ ਬ੍ਰੈਡ ਪਕੌੜੇ ਰੱਖ ਲੈਣਾ। ਠੀਕ ਹੈ ਪਰ ਚੌਥੇ ਦਿਨ ਦਾ
ਹਾਂਜੀ ਹਾਂਜੀ
ਜਿਸਦ ਦਿਨ ਬਰਾਤ ਬਰੂਤ ਹੋਏ ਉਸ ਦਿਨ ਚਲੋ ਨਾਸ਼ਤਾ ਨਾ ਵੀ ਦੋ ਮੱਠੀ ਵੀ ਬਿਸਕਿਟ ਲੱਡੂ ਵਗੈਰਾ ਭਾਜੀ ਭੂਜੀ ਦੇ ਦਿੰਦਾ ਠੀਕ ਹੈ ਨਾ ਹਾਂ ਉਹ ਚੱਲ ਜਾਂਦਾ ਫਿਰ ਦੁਪਹਿਰੀ ਫਿਰ ਜਾ ਕੇ ਹੈਵੀ ਖਾਣਾ ਆਂਦਾ ਹਾਂਜੀ ਹਾਂਜੀ
ਹਾਂ ਉਹ ਤਾਂ ਹੈ ਹੀ ਏ ਸਬਜ਼ੀ ਹੁੰਦੀ ਹੈ ਨਾਲ ਦਾਲ ਦੂਲ ਤਾਂ ਰਾਤੀ ਚੱਲ ਜਾਏਗੀ ਜਵੇਂ ਆਪਾਂ ਦਾਲ ਬਣਾਉਣੀ ਹੋਏ
ਹਾਂਜੀ ਹਾਂਜੀ ਹਾਂਜੀ ਦਾਲ ਦਾ ਰਾਤੀ ਬਣਾ ਲਏ ਦਾਲ ਹੀ ਬਰਕਤ ਪਾਂਦੀ ਏ ਰਾਤੀ ਦਾਲ ਬਣਾਈਏ ਤਾਂ ਵਧੀਆ ਰਹਿੰਦਾ ਏ, ਵੈਸੇ ਤਾਂਦੀ ਨਾਲ ਵੀ ਠੀਕ ਰਹਿੰਦਾ ਜੋ ਤੁਹਾਡੇ ਤੁਸੀਂ
ਥੋੜੀ ਕਿ ਰਾਤੀ ਥੋੜੀ ਲਾਈਟ ਖਾਣਾ ਹੈ ਖਾਣਾ ਚ
ਹਾਂਜੀ, ਹਾਂਜੀ ਹਲਕਾ ਖਾਣਾ ਹੋ ਜਾਂਦਾ ਨਾ, ਤਾਂ ਕਰਕੇ ਫਿਰ ਰਾਤੀ ਤੇ ਫੇਰ ਦਾਲਾਂ ਦੂਲਾਂ ਹੀ ਬਣਾ ਦਾਂਗੇ। ਇੱਕ ਦੋ ਦਿਨ ਜਿੰਨੇ ਦਿਨ ਰੂ
ਹਾਂ ਦਾਲ ਮੰਨ ਲੋਓ ਇੱਕ ਸਬਜ਼ੀ ਬਣਾਤੀ ਕੋਈ ਆਲੂ ਵਾਲੀ, ਕੋਈ ਕੁਛ
ਹਾਂਜੀ, ਹਾਂਜੀ ਹਾਂ ਥੋੜਾ ਨਾਸ਼ਤਾ ਇਹ ਵੀ ਕਰ ਲਾਂਗੇ।
ਡ ਹਾਂ ਤੇ ਤੁਹਾਡਾ ਫੇਰ ਹਿਸਾਬ ਕਿਤਾਬ ਕੀ ਹੁੰਦਾ ਜੀਵੇ?
ਹਿਸਾਬ ਕਿਤਾਬ ਤੇ ਕੋਈ ਗੱਲ ਨੀ ਭਰਾ ਜੀ ਜਦੋਂ ਮਿਲਾਂਗੇ ਤੇ ਕਰ ਲਾਂਗੇ ਘਰ ਵਰਗੀ ਗੱਲ ਏ।
ਉਹ ਤੇ ਮੈਂ ਤੁਹਾਡੀ ਗੱਲ ਸਾਰੀ ਸਮਝ ਆ ਵਾਂ। ਪਤਾ ਕੀ ਹੈ ਦੇਖੋ ਆਪਾਂ ਵੀ ਸਾਨੂੰ ਵੀ ਪਤਾ ਤੁਸੀਂ ਸਾਡੇ ਰਿਸ਼ਤੇ ਹਾਂ ਸਾਡੇ ਰਿਸ਼ਤੇਦਾਰਾਂ ਵੱਕੂ ਨੀ ਓਊ ਨਹੀਂ, ਨਹੀ ਹੀਂ ਟੈਸ਼ਨ ਦੇਖੋ ਪਤਾ ਕੀ ਆਪਾਂ
ਹਾਂਜੀ ਥੋੜ੍ਹਾ ਪਤਾ ਕੀ ਆਪਣੇ ਜਿਹੜੇ ਤੁਹਾਡੇ ਧੀ ਜਵਾਈ ਆਣਗੇ ਮਤਲਬ ਕਿ ਤੁਹਾਡੇ ਥੋੜੇ ਨਾਨਕੇ, ਨੂਨਕੇ ਆਣਗੇ ਥੋੜਾ ਓਨਾਂ ਦੀ ਵੀ ਮਰਜ਼ੀ ਦਾ ਖਾਣਾ ਬਣਨਾ ਚਾਹੀਦਾ ਨਾ ਤੁਸੀਂ ਓਨਾਂ ਨੂੰ ਇੱਕ ਵਾਰੀ ਪੁੱਛ ਲੈਣਾ ਵੀ ਹਾਂਜੀ, ਹਾਂਜੀ ਵੀ ਤੁਸੀਂ ਜੋ ਕਹਿਣਗੇ ਉਹ ਅਸੀਂ ਬਣਾ ਹਾਂਜੀ, ਥੋੜੀ ਰਿਸ਼ਤੇਦਾਰਾਂ ਦੀ ਵੀ ਤਾਂ ਮੰਨਣੀ ਪੈਂਦੀ ਆ ਭਰਾਜੀ।
ਬਿਲਕੁਲ, ਬਿਲਕੁਲ ਰਿਸ਼ਤੇਦਾਰੀ ਖੁਸ਼ ਮੈਂ ਕਿਹਾ ਰਿਸ਼ਤੇਦਾਰੀ ਖੁਸ਼
ਦਾਰ ਖੁਸ਼ ਤੇ ਸਾਰੇ ਹੀ ਖੁਸ਼ ਜੇ ਇੱਕ ਵਾਰੀ ਜ਼ਿਆਦਾਤਰ ਭੂਆ ਫੁੱਫੜ ਤੇ ਮਾਮੇ-ਮੂਮੇ ਵਿਗੜ ਜਾਂਦੇ ਨੇ ਥੋੜੇ ਨਾਰਜ਼ ਹੋ ਜਾਂਦੇ ਨੇ। ਥੋੜੀ ਓਨਾਂ ਦੀ ਸੇਵਾ ਜਿਆਦਾ ਕਰਨੀ ਪੈਂਦੀ ਏ। ਰਾਜੀ ਠੀਕ ਹੈ ਨਾ, ਕੋਈ ਕੱਲ ਨੂੰ ਇੰਝ ਨਾ ਕਹਿ ਕੇ ਸਾਨੂੰ ਵਿਆਹ ਕੀਤਾ ਐ, ਤੇ ਸਾਡੀ ਪੁੱਛ ਨੀ ਹੋਈ। ਤਾਂ ਕਰਕੇ ਮੈਂ ਥੋੜਾ ਜਿਹਾ ਕਹਿ ਰਹੀ ਆ ਤੁਸੀਂ ਉਹਨਾਂ ਨੂੰ ਪੁੱਛ ਲੈਣਾ। ਵੀ ਆਂਟੀ ਸਾਡੀ ਆਏਗੀ, ਭੈਣ ਜੀ ਆਣਗੇ। ਤੁਸੀਂ ਜੋ ਖਾਣਾ ਸਾਨੂੰ ਦੱਸ ਦੇਣਾ ਅਸੀਂ ਲਿਆ ਦਾਂਗੇ ਤੇ ਆਂਟੀ ਬਣਾ ਕੇ ਖਵਾ ਦੇਗੀ ਤੁਹਾਨੂੰ ਭੈਣ ਜੀ। ਠੀਕ ਐ ਨਾ ਭਰਾ ਜੀ? ਹੈਲੋ ਹਾਂਜੀ, ਭਰਾ ਜੀ। ਹੋਰ ਵਧੀਆ? ਹੈਲੋ ਹੈਲੋ ਆਵਾਜ਼ ਨੀ ਆ ਰਈ ਭਰਾ ਜੀ ਤੁਹਾਡੀ। ਕੀ ਗੱਲ ਕਿੱਥੇ? ਸੋ ਤੇ ਨੀ ਗਏ ਗੱਲ ਕਰਦੇ, ਕਰਦੇ। ਹੈਲੋ
ਤੁਹਾਡਾ, ਤੁਹਾਡਾ ਨੈਟ ਨੀ ਚੱਲ ਰਿਹਾ ਲੱਗਦਾ।
ਮੇਰਾ ਨਟ ਤਾਂ ਫੁੱਲ ਚੱਲ ਰਿਹਾ ਭਰਾ ਜੀ ਆਵਾਜ਼ ਆ ਗਈ ਮੈਨੂੰ ਤੁਹਾਡੀ ਓਧਰੋਂ ਈ ਨੀ ਚੱਲਦਾ ਹੋਣਾ।
ਨਹੀਂ ਉਧਰੋਂ ਚੱਲ ਰਿਹਾ ਪਤਾ ਕੀ ਹੈ ਚਲੋ ਮੈਂ ਅੱਧੀ ਸਾਡੀ ਗੱਲ ਵਿਚ ਰਹਿ ਗਈ ਸੀ ਮੈਂ ਕਹਿੰਦਾ ਫਿਰ ਚਲੋ ਆਪਾਂ ਨਾ ਹੈਲੋ
ਕੋਈ ਗੱਲ ਹਾਂ ਹਾਂ ਕੋਈ ਗੱਲ ਨੀ ਘਰੇ ਆ ਕੇ ਗੱਲ ਕਰ ਲੈਣਾ ਆਮੋ-ਸਾਹਮਣੇ ਬਹਿ ਕੇ ਗੱਲ ਕਰ ਲੈਣਾ। ਹਾਂਜੀ, ਹਾਂਜੀ
ਪੁੱਛ ਰਿਹਾ ਸੀ ਜਿਵੇਂ ਆਪਾਂ ਰੋਜ਼ ਦੀ ਨਵੀਂ ਤੇ ਨਵੀਂ ਸਬਜੀ਼ ਲਿਆਵਾਂ ਕਰਾਂਗੇ ਬਜ਼ਾਰੋਂ
ਹਾਂਜੀ, ਹਾਂਜੀ ਹਾਂ ਸਬਜ਼ੀਆਂ ਤਾਂ ਰੋਜ਼ ਤਾਜ਼ੀਆਂ ਹੀ ਆਣਗੀਆਂ ਭਰਾ ਜੀ ਗਰਮੀ ਬੜੀ ਏ।
ਹਾਂ ਗਰਮੀ ਹੋਈ ਟਮਾਟਰ ਖ਼ਰਾਬ ਹੋ ਜਾਣਾ ਜੈਨ ਜੀ।
ਸਾਰੀ ਸਬਜ਼ੀਆਂ ਖਰਾਬ ਹੋ ਜਾਣਗੀਆਂ ਭਰਾ ਜੀ ਤਾਜ਼ੀ ਦੀ ਤਾਜ਼ੀ ਵਧੀਆ, ਵਧੀਆ ਸਬਜ਼ੀਆਂ ਲਿਆਣਾ। ਹਾਂਜੀ, ਹਾਂਜੀ ਉਹ ਤਾਂ ਦੇਖ ਦੇਖੋ ਭਰਾ ਜੀ ਤੁਸੀਂ ਕੀ ਕੱਟਾ ਲੈਣਾ ਆਲੂ ਪਿਆਜਾਂ ਦਾ ਤੇ?
ਹਾਂ ਮੈਂ ਵੀ ਉਹੀ ਸੋਚ ਰਿਹਾ ਸੀ। ਮੈਂ ਵੀ
ਤੇ ਟਮਾਟਰਾਂ ਦੀ ਤੁਸੀਂ ਕਰੇਟ ਲਿਆ ਦੇਣਾ ਫਰਿਜ ਚ ਲਗਾ ਦੇਣਾ ਬਾਕੀ ਸਬਜ਼ੀਆਂ ਰਹਿ ਗਈਆਂ ਕੀ ਬੈਂਗਣ ਰਹਿ ਗਏ ਗੋਭੀ ਰਹਿ ਗਈ ਘੀਆ ਕੋਈ ਖਾਂਦਾ ਨੀ ਅੱਜ ਕੱਲ੍ਹ ਹਾਂ ਔਰ ਹੈਗੇ ਹੈ ਚਲੋ ਨਾਲ ਦੁਪਹਿਰੀ ਕਿਸੇ ਦਿਨ ਕੀ ਹੈਦਾ ਰਾਤੀ ਵੀ ਬਣ ਜਾਂਦਾ ਕਈ ਲੋਕ
ਹਾਂਜੀ ਹਾਂਜੀ ਹਾਂਜੀ ਉਹ
ਠੀਕ ਹੈ ਨਾਲ ਉਹ ਵੀ ਰੱਖ ਲਾਂਗੇ ਨਾ ਬੂੰਦੀ ਪਾਈ ਖੀਰੇ ਦੀ ਵੀ ਦਿਸ਼ਾ ਇੱਕ ਦਿਨ ਬੂੰਦੀ ਪਾ ਲਈ ਇੱਕ ਦਿਨ ਖੀਰੇ ਦਾ ਬਣਾ ਲਿਆ ਟਮਾਟਰ ਪਿਆਜ ਦਾ ਵੈਜ ਰਹਿਤਾ ਔਰ ਇੱਕ ਦਿਨ ਆਪਣਾ ਬਣਾ ਲਿਆ ਤੁਸੀਂ ਟੈਸ਼ਨ ਨਾ ਲਓ ਤੁਹਾਡੇ ਖਾਣੇ ਦੇ ਬਾਰੇ ਮੈਨੂੰ ਬਹੁਤ ਵਧੀਆ ਆਉਂਦਾ ਬਹੁਤ ਵਧੀਆ ਡਿਸ਼ਾਂ ਬਣਾ ਕੇ ਖਵਾਵਾਂਗੀ ਤੁਹਾਡੇ ਰਿਸ਼ਤੇਦਾਰਾਂ ਨੂੰ ਖੁਸ਼ ਹੋ ਕੇ ਜਾਣਗੇ ਤੇ ਭਰਾ ਜੀ ਦੇ ਘਰ ਸੀ ਖਾ ਖਾਣਾ ਖਾਧਾ ਸੀ ਭੈਣ ਜੀ ਨਾ ਆਪਣਾ ਬੜਾ ਵਧੀਆ ਬਣਾਇਆ ਕੀ ਕਹਿਣਾ ਭਰਾ ਜੀ ਹਾਂਜੀ
ਫੇਿਰ ਗੱਲ
ਹਾਂਜੀ ਚਲੋ ਠੀਕ ਹੈ ਭਰਾ ਜੀ ਫੇਰ ਘਰੇ ਆ ਕੇ ਗੱਲ ਕਰਨਾ ਠੀਕ ਹੈ ਟਾਈਮ ਕੱਢ ਕੇ ਭੈਣ ਦੀਦੀ ਜੀ ਨੂੰ ਵੀ ਨਾਲ ਲਿਆਣਾ ਚੰਗਾ ਜੀ
ਠੀਕ ਹੈ ਸਤਿ ਸ਼੍ਰੀ ਅਕਾਲ ਠੀਕ ਹੈ ਜੀ
ਠੀਕ ਹੈ ਜੀ